ਚ ਭੈਣ ਜੀ ਕੀ ਹਾਲ ਚਾਲ ਨੇ ਤੁਹਾਡੇ
ਬਸ ਵਧੀਆ ਭੈਣ ਜੀ ਤੁਸੀਂ ਸੁਣਾਓ
ਬਸ ਵਧੀਆ ਅਸੀ ਵੀ।
ਅੱਛਾ ਜੀ ਭੈਣ ਜੀ ਹੋਰ ਸੁਣਾਓ ਤੁਹਾਡੇ ਸਰਦਾਰ ਜੀ ਆ ਗਏ ਨੇ?
ਨਹੀਂ ਭੈਣ ਜੀ ਹਲੇ ਕਿੱਥੇ ਆ ਗਏ ਨੇ। ਇਥੇ ਉਨਾਂ ਨੂੰ ਕੰਮ ਅੱਜ ਬੈਂਨਗੇ ਤੇ ਕੱਲ ਆਣਗੇ।
ਅੱਛਾ ਭੈਣ ਜੀ ਅੱਛਾ ਭੈਣ ਜੀ ਠੀਕ ਐ। ਕਿੰਨੇ ਦਿਨ ਲੱਗ ਜਾਂਦੇ ਨੇ ਚਾਰ ਦਿਨ ਲੱਗ ਜਾਂਦੇ ਨੇ ਠੀਕ ਹੈ। ਰਾਜੇ ਆਵਾਜ਼ ਨੀ ਆਂਦੀ ਪਈ ਏਥੇ। ਭੈਣ ਜੀ ਤੁਹਾਡੀ
ਕੋਈ ਨੀ ਭੈਣ ਜੀ ਮੈਂ ਦੇਖ
ਹਾਂ-ਹਾਂ ਹੁਣ-ਹੁਣ ਆ ਗਈ ਭੈਣ। ਜੀ ਹੁਣ ਆ ਗੀ ਆਵਾਜ਼।
ਭੈਣ ਜੀ ਮੈਂ ਦੇਖ ਕੇ ਆਈ ਜਰਾ ਬਾਰ ਕੋਈ ਭਾਈ ਆਇਆ ਭਰਾ ਜੀ ਆਏ ਨੇ। ਹਾਂਜੀ ਜਰਾ ਮੈਂ ਦੇਖ ਕੇ ਆਈ ਭੈਣ ਜੀ ਹਾਂਜੀ ਭਈਆ ਵਾਈ ਫਾਈ। ਹਾਂਜੀ।
ਹਾਂਜੀ ਹਾਂਜੀ ਅ ਵਾਈਫ
ਹੋਰ ਸੁਣਾਓ ਭੈਣ ਜੀ।
ਹਾਂਜੀ। ਭੈਣ ਜੀ ਸਭ ਵਧੀਆ। ਸਰ
ਹਾਂਜੀ ਭੈਣ ਜੀ ਹੋਰ ਸੁਣਾਓ ਕੀ ਕਰਦੇ ਪਏ ਸੀ ਤੁਸੀਂ?
ਬਸ ਠੀਕ ਫੋਨ ਚਲਾ ਰਹੀ ਸੀ।
ਬਹੁਤ ਸੋਹਣੇ ਸੂਟ ਮਿਲਦੇ ਨੇ ਭੈਣ ਜੀ।
ਹਾਂਜੀ ਬਹੁਤ ਸੋਹਣੇ ਮਿਲੇ ਨੇ। ਹਾਂਜੀ ਭੈਣ ਜੀ ਰੂ ਨਾ ਓ ਡਰਾ ਡਰਾਰ ਵਿੱਚ ਵਿੱਚ ਦੇਖ ਨਾ ਬੈਡ ਦੇ ਟ ਜੇ ਜਿਸ ਸਾਈਡ ਤੁਹਾਡੀ ਮੰਮੀ ਆਰਾਮ ਕਰਦੇ ਉਸ ਸਾਈਡ
ਅਹ ਅੱਛਾ ਭੈਣ ਜੀ ਓਧਰ ਨੇ
ਜੀ ਹਾਂਜੀ
ਅੱਛਾ ਅੱਛਾ ਭੈਣ ਜੀ ਹਾਂ ਮੈਂ ਤੁਸੀਂ ਸੂਟ ਓ ਬੜਾ ਸੋਣਾ ਪਾਇਆ ਸੀ ਭੈਣ ਜੀ
ਹਾਂਜੀ ਭੈਣ ਜੀ ਮੈਂ ਸੂਟ ਲੈਂਦੀ ਓ ਵਧੀਆ ਵਾ ਸਾਰੇ ਈ ਸੋਣੇ ਹੁੰਦੇ ਐ
ਹਾਂ ਭੈਣ ਜੀ ਟੇਸਟ ਹੁੰਦਾ ਨਾ ਭੈਣ ਜੀ ਆਪਣਾ-ਆਪਣਾ ਜੀ
ਹਾਂਜੀ।
ਭੈਣ ਜ ਜਦੋਂ ਤੁਸੀਂ ਚੋਲ ਬਣਾਉਦੇ ਓ ਘਰ
ਹਾਂਜੀ।
ਜੇ ਫੇਰ ਓ ਜਦੋਂ ਚਾਵਲ ਓ ਬਚ ਜਾਂਦੇ ਨੇ ਤੇ ਤੁਸੀਂ ਭਾਂਡੇ ਵੇਲੇ ਕਰਨੇ ਹੁੰਦੇ ਨੇ ਤੇ ਫਿਰ ਤੁਸੀਂ ਕਿਹੜੇ ਭਾਂਡੇ ਚੋਲ ਦੇ ਪਲਾਸਟਿਕ ਦੇ
ਪਲਾਸਟਿਕ ਵਿਚ ਵੀ ਪਾ ਦਨੀ ਆ ਜਿਆਦਾ ਹੋਣ ਕੱਚ ਦੇ ਡੋ ਚ ਪਾ ਦਣੀ ਆ
ਅੱਛਾ ਤੇ ਫਿਰ ਕੱਚ ਦੇ ਡੂੰਘਤੇ ਕਿੱਥੇ ਰੱਖਦੇ ਹੋ ਭੈਣ ਜੀ ਤੁਸੀਂ ਪਰ
ਹਾਂਜੀ ਉਪਰ ਕੱਚ ਦੇ ਉਹ ਬ ਡਰੋ ਹੀ ਰੱਖਣੀ ਹੁੰਦੀ ਆ ਹਾਂਜੀ ਭੈਣਜੀ ਉਹ ਮੈਂ ਤਾਂ ਨੀ ਕੱਢਿਆ ਸੀ ਅ ਮੈਂ ਤਾਂ ਨੀ ਕੱਢਦੀ ਨਾ ਜੇ ਹਜੇ ਬੱਚਿਆਂ ਨੇ ਰੋਟੀ ਖਾਣੀ ਸੀ
ਬੱਚਿਆਂ ਨੇੈ ਜੀ ਗਰਮ ਕਰਕੇ ਹੀ ਖਾਣੇ ਨੇ ਭੈਣ ਜੀ ਤੇ ਫੇਰ ਤੁਸੀਂ ਇਸ ਤੋਂ ਵਧੀਆ ਨਾ ਕੱਚ ਦੇ ਭਾਂਡੇ ਚ ਕੱਚ ਦੇ ਤੁਹਾਡੇ ਕੋਲ ਓਵਨ ਹੈਗਾ ਨਾ ਭੈਣ ਜੀ
ਹਾਂਜੀ ਹਾਂਜੀ ਹੈਗਾ
ਕੱਚ ਦੇ ਭਾਂਡੇ ਚ ਵੇਲੇ ਕਰਕੇ ਰੱਖ ਦਿਓ ਤੁਸੀਂ ਆਪਣਾ ਭਾਂਡ ਭਾਂਡਾ ਵਿਹਲਾ ਕਰੋ ਹੋਰ ਕਿਆ ਹੋਰ ਤੇ ਰਾਜਮਾਂ ਜਿਵੇਂ ਬਣਾਉਂਦੇ ਹੋ ਉਹ ਭਾਵੇਂ ਕੁੱਕਰ ਚ ਭਏ ਰਹਿਣ ਗਰਮ ਕਰਨੇ ਹੁੰਦੇ ਨਾ ਬਾਰ ਬਾਰ ਹੁਣ ਚੋਲ ਤੇ ਕੜਾਹੀ ਚ ਗਰਮ ਹੁੰਦੇ ਕੋਈ ਨਹੀਂ ਤਾਂ ਇਸ ਕਰਕੇ ਨਾਲੋਂ ਨਾਲ ਵਿਹਲਾ ਕਰਦੇ ਆ ਕਰੋ ਭੈਣ ਜੀ
ਹਾਂਜੀ ਭੈਣ ਜੀ ਫਿਰ ਉਹ ਜਾਂਦੇ ਗੁਰਦੁਆਰੇ ਗੁਰੂ ਸਾਹਿਬ ਦੀਆਂ ਲੜੀਆਂ ਲੱਗੀਆਂ ਦੀਆਂ
ਭੈਣ ਜੀ ਜਾਣਦੀ ਹਾਂ ਮੈਂ ਗੁਰਦੁਆਰੇ ਗੁਰਦੁਆਰੇ ਤੇ ਸਭ ਕੁਛ ਮਿਲਣਾ ਭੈਣ ਜੀ
ਉੱਥੋਂ ਹੀ ਮਿਲਣਾ ਵ ਹਾਂ ਗੁਰੂ ਪੁਰਬ ਵੀ ਹੈਗਾ ਕਦੋਂ ਦਾ ਪਤਾ ਕੁਛ ਕਦੋਂ ਦਾ ਗੁਰਪੁਰਬ ਹੈ ਹਾਂਜੀ ਭੈਣਜੀ
ਹਾਂਜੀ ਭੈਣ ਜੀ
ਮੈਂ ਕਿਹਾ ਕਦੋਂ ਦਾ ਗੁਰਪੁਰਬ
ਅਠਾਰਾਂ ਤਰੀਕ ਦਾ ਗੁਰੂ।
ਆਹ ਅੱਛਾ ਭੈਣ ਜੀ ਠੀਕ ਆ ਅਠਾਰਾਂ ਤਰੀਕ ਦਾ ਗੁਰਪੁਰਬ ਹੈ ਠੀਕ। ਹਾਂਜੀ ਹਾਂਜੀ ਇੱਥੇ ਮਨਾਉਂਦੇ ਆ ਗੁਰਦੁਆਰੇ। ਗੁਰਪੁਰਬ ਮਨਾਈ ਦਾ ਆ ਹਾਂਜੀ ਹਾਂ ਹਾਂਜੀ ਹਾਂਜੀ ਭੈਣ ਜੀ ਜਾਈਦਾ ਆ ਬਸ ਹੁਣ ਜਾ ਹੀ ਨੀ ਹੋ ਰਿਹਾ ਹਾਂਜੀ।
ਨਿਕਲਦਾ ਤੁਹਾਡੇ।
ਹਾਂਜੀ ਇੱਕ ਦਿਨ ਪਹਿਲੇ ਨਿਕਲਦਾ ਨਗਰ।
ਅੱਛਾ ਅੱਛਾ ਫੇਰ ਤੇ। ਕੱਲ ਨਿਕਲਣਾ ਹੋਣਾ।
ਹਾਂਜੀ ਹਾਂਜੀ ਕੱਲ੍ਹ ਨਗਰ ਕੀਰਤਨ। ਹੈ ਹਾਂ ਕੱਲ ਆਪਣੀ ਭੈਣ ਜੀ ਆਪਣੀ ਭੈਣ ਨੂੰ ਵੀ ਲੈ। ਕੇ ਜਾਵਾਂਗੀ ਨਗਰ ਕੀਰਤਨ ਦਿਖਾ ਕੇ ਲਿਆਵਾਂਗੀ। ਹਾਂ ਹਾਂ ਮੇਰੀ ਭੈਣ ਆਈ ਦੀ ਉਹਨੂੰ ਭੈਣ ਨੂੰ ਲੈ ਜਾਂਗੀ ਨਾਲੇ ਨਗਰ ਕੀਰਤਨ ਦੇਖ ਆਏਗੀ। ਹਾਂਜੀ।
ਅਸੀਂ ਤੇ।
ਅੱਛਾ ਜੀ ਠੀਕ ਹੈ। ਅੱਛਾ।
ਅਸੀ ਦੀ ਵੀ ਕੁੜੀਆਂ ਹੈਗੀਆਂ ਸੀ ਭੈਣ ਜੀ ਚਾਰ।
ਅੱਛਾ ਜੀ। ਅ ਸਬ ਵਿਆਹੀਆਂ ਗਈਆਂ ਨੇ।
ਹਾਂਜੀ ਸਭ ਵਿਆਹੀਆਂ ਗਈਆਂ ਦੋ ਨੇ ਤੇ ਆਪਣੇ ਮੁੰਡੇ ਵੀ ਵਿਆਹ। ਦੋ ਨੇ ਤੇ ਆਪਣੇ ਬੱਚੇ ਵੀ ਵਿਆਹ ਹਾਂ ਮੇਰੀ ਮਾਸੀ ਤੇ ਮੇਰੀ ਮੰਮੀ ਤਾਂ ਵੀ ਵੱਡੀ। ਹਾਂ ਦੋਤਰੇ ਹੀ ਦੋਤਰੇ ਨੇ। ਮੇਰੀ ਮਾਸੀ ਦੀ ਇੱਕ ਦੋਤ੍ਰੀ ਹੈ। ਨਾ ਦੋ। ਬਸ ਹੁਣ ਜੋ ਕਰਮਾ। ਹੋੋਰ।
ਹਾਂ ਹਾਂ ਉਹ ਤੇ ਹੈ ਹੀ।
ਮੰਮੀ ਤਾਂ ਤਾਂ ਬੜੀ ਵੱ ਦਸ ਸਾਲ ਦਾ ਫਰਕ ਏ ਮੇਰੀ ਮੰਮੀ ਔਰ ਮੇਰੀ ਮਾਸੀ ਦਾ।
ਅੱਛਾ ਅੱਛਾ ਹਾਂ ਉਹਗਾ। ਕਈਆਂ ਨੂੰ ਲੇਟ ਹੁੰਦੇ ਨਾ ਨਿਆਣੇ।
ਹਾਂਜੀ ਮੈਨੂੰ ਇਹ ਨੀ ਪਤਾ ਭੈਣ ਜੀ ਨਿਆਣੇ ਲੇਟ। ਹੋਏ ਮੇਰੀ ਮਾਸੀ ਦੀ ਕੀ ਜਲਦੀ ਹੋਏ ਭੈਣ ਜੀ।
ਨੀ ਦੇ।
ਹਾਂ ਹਾਂਜੀ ਭੈਣ ਜੀ। ਮੇਰੇ ਆਪਣੇ ਨਿਆਣਿਆਂ ਚ ਬੜਾ ਫ਼ਰਕ ਮੇਰੀ ਵੱਡੀ ਕੁੜੀ। ਅ ਅਠਾਰਾਂ ਸਾਲ ਦੀ ਤੇ ਛੋਟੀ ਕੁੜੀ ਮੇਰੀ ਹਲੇ ਦਸ ਸਾਲ।
ਅੱਛਾ ਅੱਛਾ ਅੱਠ ਸਾਲ ਦਾ ਫ਼ਰਕ। ਗਾ ਤੁਹਾਡੇ ਬੱਚਿਆਂ ਚ ਹਾਂਜੀ ਤੁਹਾਡੀ ਸੂ ਵੀ ਲੰਬੀ ਹੈ ਫਿਰ
ਹਾਂ ਤੁਹਾਡੇ ਭੈਨਜੀ
ਸਾਡੀ ਸੂਲ ਲੰਬੀ ਨੀ ਸਾਡੀ ਤੇ ਨਾਲ ਹੀ ਟਿੱਗ ਗਈ ਸੀ
ਅੱਛਾ ਅੱਛਾ ਭੈਣ ਜੀ ਠੀਕ ਹੈ
ਹਾਂ
ਹੋਰ ਸੁਣਾਓ ਭੈਣ ਜੀ ਕੀ ਕਰਦੇ ਪਏ ਸੀ ਦੁਪਹਿਰੇ ਵਹਲੇ ਟੈਮ ਕੀ ਕਰਦੇ ਉਹ
ਬਸ ਹੁਣ ਬਸ ਫੋਨ ਦੇ ਉੱਤੇ ਕੋਈ ਉਹ ਲਾ ਲਈ ਦੀ ਹੈ ਕੋਰੀਅਨ ਸ਼ੋ ਵਗੈਰਾ ਦੇਖ ਲਈ ਦੇ ਨੇ ਨਹੀਂ ਤ ਪਾਕਿਸਤਾਨੀ ਦੇਖ ਲਈ ਦੇ ਨੇ ਜਿਹੜਾ ਦਿਲ ਕਰਦਾ ਉਹ ਲਗਾ ਕੇ ਦੇਖ
ਅੱਜ ਕੱਲ ਤੇ ਭੈਣ ਜੀ ਪਾ ਪਾਕਿਸਤਾਨੀ ਨਾਟਕ ਤੇ ਬਹੁਤ ਹੀ ਵਧੀਆ ਚੱਲਦੇ ਪਏ ਨੇ ਭੈਣ ਜ ਮੈਂ ਤੇ ਆਪ ਸਾਰਾ ਦਿਨ ਪਾਕ ਨਾਟਕ ਵੀ
ਹਾਂਜੀ ਪਿੱਛੇ ਮੈਨੂੰ ਪਿੱਛੇ ਮੈਨੂੰ ਪਾਕਿਸਤਾਨੀ ਨਾਟਕ। ਉਹ ਦਾ ਬੜਾ ਸ਼ੌਕ ਚੜ੍ਹ ਗਿਆ ਸੀ। ਉਹ ਦੇਖਦੀ ਰਹਿੰਦੀ ਸੀ ਹੁਣ ਮੈਨੂੰ? ਕੋਰੀਅਨ ਨਾਟਕਾਂ ਦਾ ਸ਼ੌਕ ਚੜ੍ਹ ਗਿਆ ਹੁਣ ਮੈਂ ਉਹ ਦੇਖਦੀ ਰਹਿਣੀ ਹਾਂ?
ਅੱਛਾ ਅੱਛਾ ਚਲੋ ਜਨਾਨੀਆਂ ਨੇ। ਵਿਹਲੇ ਹੋਕੇ? ਕਰਨਾ ਵੀ ਕੀ ਹੈ ਟੀਵੀ ਫੋਨ ਹੀ ਵੇਖਣਾ ਹੋਰ?
ਹਾਂਜੀ ਭੈਣ ਜੀ।
ਇਹ ਤੇ ਹੈ ਭੈਣ ਜੀ ਦੁਪਹਿਰੇ ਥੋੜਾ ਟਾਈਮ ਹੁੰਦਾ ਹੈ। ਕੁਛ ਵੇਖ ਵੂਖ ਲਿਆ ਕੁਛ? ਘਰ। ਕੁਛ ਜਿਵੇਂ ਕੋਈ ਕੰਮ? ਕਰਨ ਵਾਲਾ ਉਹ ਕਰ ਲਿਆ?
ਹਾਂਜੀ ਹਾਂਜੀ ਭੈਣ ਜੀ ਅੱਜ ਕੱਲ ਪੰਜਾਬ ਦਾ ਮੰਤਰੀ ਬੜੀ ਸੁਰਖੀਆਂ ਦੇ ਵਿੱਚ ਹੈਗਾ ਵੇ?
ਅੱਛਾ ਭੈਣ ਜੀ ਭੈਣ ਜੀ ਸਾਨੂੰ ਕੀ ਲੈਣਾ ਦੇਣਾ ਭੈਣ ਜੀ ਸਾਨੂੰ? ਕੀ ਲੈਣਾ? ਦੇਣਾ ਮੰਤਰੀਆਂ ਤੋਂ ਅਸੀਂ ਮੰਤਰੀਆਂ ਬਾਰੇ ਗੱਲ ਅਸੀਂ ਕਾਦੀ ਕਰਨੀ ਦਫ਼ਾ ਮਾਰੋ?
ਤੇ ਓਦਾਂ ਦੱਸਦੀ ਪਈ ਸੀ ਮੈਂ ਕਿਹਾ ਹੈ ਏਦਾਂ ਗੱਲ ਹੈਗੀ ਆ।
ਹੋਣ ਭਏ ਇੰਨਾ ਤੱਕ? ਕੀ ਜਾਣ?
ਆਹ ਵੱਡੇ ਲੋਕ ਨੇ ਅਸੀਂ ਤੇ ਮਾੜੇ ਮੋਟੇ ਆ ਜੋ ਦੇਖਨ ਆ ਗੱਲ ਕਰ ਲਈ ਦੀ ਹੈ? ਹੋਰ ਭੈਣ ਜੀ ਸ਼ਾਮੀ ਚਾਹ ਦੇ ਨਾਲ ਚਾਹ ਚਾਹ ਨਾਲ ਕੁਛ ਖਾਂਦੇ ਪੀਂਦੇ ਹੋ? ਅੱਛਾ ਜੀ ਮੈਂ ਕਿਹਾ ਨਹੀਂ ਤਾਂ ਕੀ ਕਹਿੰਦੇ ਨੇ ਭੈਣ ਕੋਈ ਉ ਸਮੋਸੇ ਸਮੋਸੇ ਮੰਗਵਾ ਕੇ ਖੁਵਾ ਖੂ ਦਿੰਦੀ ਹੋਵੇ ਕੁਛ ਕਰਦੀ ਹੋਵੇ?
ਘਰ ਭੈਣ ਜੀ ਉਦਾਸ ਪਏ ਸੀ ਭੈਣਜੀ ਕਿੱਥੋਂ?